ਸਤਿ ਸ਼੍ਰੀ ਅਕਾਲ ਜੀ ਵਧੀਆ-ਵਧੀਆ ਤੁਸੀਂ ਸੁਣਾਓ ਕੀ ਹਾਲ ਹੈ।
ਬਸ ਬਹੁਤ ਵਧੀਆ।
ਹੋਰ ਜੀ, ਕੀ ਕਰਦੇ ਪਏ ਉਹ?
ਹ ਬਸ ਕੁੱਛ ਨੀ, ਮੈਂ ਬੈਠੀ ਸੀਗੀ, ਮੈਂ ਪਰੇਸ਼ਾਨ ਹੋਈ ਪਈ ਸੀ ਇਹ ਬੱਚ ਬੱਚੇ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਹੈ, ਕਿੱਦਾਂ ਦੇ ਨੇ।
ਕਿਉਂ ਕੀ ਹੋ ਗਿਆ?
ਬਸ, ਰਾਤੀ ਕਹਿੰਦੇ ਸਬਜ਼ੀਆਂ ਬਣਵਾ ਲਈਆਂ ਨੇ, ਦੋ-ਦੋ ਸਬਜ਼ੀਆਂ ਬਣਵਾ ਲਈ ਕਿ ਰਾਜਮਾਂ ਵੀ ਬਣਾ ਲੋ, ਪਨੀਰ ਵੀ ਬਣਾ ਲਓ ਹਮ ਤੇ ਆਪੇ ਬਾਹਰੋਂ ਖਾ ਆਏ, ਤੇ ਹੁਣ ਸਵੇਰ ਦੇਖਲੋ ਹੁਣ ਹੋਰ
ਸਾਡੇ ਤਾਂ ਖੁਦ ਹੀ ਨਹੀਂ ਖਾਂਦੇ, ਜੋ ਉਹੀ ਤਾਂ ਇੱਕ ਟਾਈਮ ਬਣਾਓ, ਦੂਜੇ ਟਾਈਮ ਖ਼ਰਾਬ ਹੋ ਜਾਂਦੀ ਹੈ। ਖਾਂਦੇ ਕਦੇ ਵੀ ਨੀ, ਘਰ ਦੀ ਬਣੀ ਤਾਂ ਖਾਂਦੇ ਹੀ, ਜਿੰਨੀ ਲਾ ਲਓ, ਅੱਜ ਕੱਲ੍ਹ ਕਿੰਨੀਆਂ ਸਬਜ਼ੀਆਂ ਨੇ।
ਤੁਸੀਂ ਨਾ ਕਿਆ ਕਰੋ, ਮੈਨੂੰ ਬਣਾਉਣ ਵਾਸਤੇ, ਬਈ ਜੇ ਤੁਸੀਂ ਬਾਹਰੋ ਖਾ ਕੇ ਆਣੀ ਏ, ਹਮ ਜੇ ਮੈਂ ਕਿਹਾ ਤੁਸੀਂ ਬਾਹਰੋਂ ਖਾ ਕੇ ਆਉਣੀ ਹੁੰਦੀ ਤੇ ਮੈਨੂੰ ਦੱਸਦਿਆਂ ਕਰੋ ਬਈ ਕਿ, ਅਸੀਂ ਬਾਹਰੋਂ ਖਾ ਕੇ ਆ ਰਹੇ ਹਾਂ, ਕਿ ਮੰਮੀ ਨਾ ਬਣਾਉਣਾ, ਪਰ ਨਹੀਂ, ਬਾਹਰੋਂ ਖਾ ਕੇ ਆ ਜਾਣਗੇ, ਫੇਰ ਇੰਨੀ ਸਬਜ਼ੀਆਂ ਬਰਬਾਦ ਹੁੰਦੀਆਂ ਨੇ।
ਆਹ, ਉਹਨਾ ਨੂੰ ਪਤਾ ਮੰਮੀਆਂ ਬਾਸੀਆਂ ਖਾ ਲੈ
ਹਾਂ, ਕਿੱਧਰ ਖਾਈ ਜਾਂਦੀਆਂ ਨੇ ਬਾਸੀਆਂ, ਬਾਸੀਆਂ ਖਾ ਕੇ ਵੀ ਬਾਹਿ ਹੋ ਜਾਂਦੀ ਏ। ਫਿਰ ਪੇਟ ਖ਼ਰਾਬ ਹੁੰਦੇ ਨੇ, ਮੌਸਮ ਵੀ ਏਦਾਂ ਦਾ ਹੀ ਚੱਲ ਰਿਹਾ ਤੁਹਾਨੂੰ ਪਤਾ ਹੈ।
ਉਹੀ ਤਾਂ ਮੈਂ ਤਾਂ ਖੁਦ ਇੰਨੀ ਵਧੀਆ ਤੋਰੀਆ ਬਣਾਈਆਂ ਨੇ, ਪਰ ਬਾਹਰੋਂ ਅੱਜ ਕੱਲ ਮੌਸਮ ਇੱਦਾਂ ਦਾ ਹੋ ਰਿਹਾ, ਬਾਰਿਸ਼ ਵਾਲਾ ਬਾਹਰੋਂ ਖਾ ਕੇ ਆਵਾਂਗੇ, ਉਹੀ ਚੌਮੀਨ ਫਾਸਟ ਫੂਡ ਖਾ ਜਾਂਦੇ ਨੇ, ਗੰਦ ਮੰਦ ਤੇ ਚੱਲ, ਛੁੱਟੀ ਇਹਨਾਂ ਦੀ।
ਹਮ
ਬੈਠੇ ਰਹੋ ਘਰ ਤੋਰੀਆਂ ਲੈ ਕੇ।
ਸਹੀ ਗੱਲ ਹੈ। ਮੈਂ ਤੇ ਆਪ, ਮੈਂ ਕਿਹਾ ਹਰੀ ਸਬਜ਼ੀਆਂ ਖਾਇਆ ਕਰੋ, ਘਰ ਆ ਕੇ, ਬਈ ਘਰ ਦੀ ਸਾਫ਼ ਸੁਥਰੀ ਖਾਇਆ ਕਰੋ ਬਾਹਰ ਪਤਾ ਨੀ ਕਿੱਦਾਂ-ਕਿੱਦਾਂ ਤੇਲ ਚ ਬਣਾਉਂਦੇ ਨੇ। ਨਾਲੇ ਬਰਸਾਤਾਂ ਦਾ ਮੌਸਮ ਚੱਲ ਰਿਹਾ ਕਿਉਂ ਤੁਸੀਂ ਐਵੇਂ, ਆਪਣਾ ਪੇਟ ਖ਼ਰਾਬ ਕਰੋਗੇ। ਸਰੀਰ ਵੀ ਖ਼ਰਾਬ ਕਰੋਗੇ ਆਪਣਾ,
ਉਹੀ ਤਾਂ ਮੌਸਮ ਦੀ ਹਰੀ ਸਬਜ਼ੀ ਹੈ, ਖਾਓ ਤੁਸੀਂ ਕਿੰਨੇ ਪੋਸ਼ਟਿਕ ਇੰਨੇ ਪਰ ਨਾ ਉਹਨਾਂ ਨੇ ਵਹੀ ਰੇਹੜੀਆਂ ਦਾ ਹੀ ਗੰਦ ਖਾਣਾ ਬਸ ਜ
ਸਹੀ ਗੱਲ ਹੈ,
ਬਾਹਰੋਂ ਮਨਾ ਕਰਦਾ ਉਹ ਵੀ ਨਹੀਂ ਖਾਣਾ ਗੰਦ, ਬਸ ਘਰ ਬੈਠੇ ਫ ਫੋਨ ਤੇ ਆਡਰ ਰੱਖ ਦੇਣਗੇ ਘਰ ਜਗ੍ਹਾ ਦੇਣ ਵਾ ਵੀ। ਲੋ ਖਾਓ,
ਹਾਂ ਬਿਲਕੁਲ, ਬਿਲਕੁਲ ਇਹ ਜਿਹੜੀ ਇਹ ਐਪਾਂ ਜੀ। ਚੱਲ ਗਈਆਂ, ਨੇ ਖਾਣ ਵਾਲੀਆਂ ਇਹਨਾਂ ਨੇ ਅਲੱਗ ਸਿਆਪਾ ਪਾਇਆ ਰਾਤੀ ਬਾਰਾਂ ਵਜੇ ਵੀ ਮੰਗਵਾ ਲਣਗੇ। ਉਸ ਦਿਨ ਅਸੀਂ ਸਾਰੇ ਸੋ ਗਏ ਸੀ ਘਰ ਦੇ ਤਾਂ ਵੀ ਇਹਨਾਂ ਨੇ, ਔਡਰ ਕੀਤਾ ਹੋਣਾ ਬਾਹਰੋਂ ਉਹ ਘਰ ਦੇਣਾ ਗਿਆ, ਬਾਰਾਂ ਵਜੇ ਬੈਲ ਵਜੇ, ਜੀ ਮੈਂ ਕਿਹਾ ਹੁਣ ਇਸ ਟਾਈਮ ਮੈਂ ਡਰ ਗਈ ਮੈਂ ਕਿਹਾ ਇਸ ਟਾਈਮ ਕੌਣ ਆ ਗਿਆ ਦੇਖਿਆ ਜੀ ਕਹਿੰਦੇ। ਜੀ ਉਹਦੇ ਨਾਮ ਤੋਂ ਔਡਰ ਹੈ, ਮੈਂ ਕਿਹਾ ਦੱਸ
ਖਾਓ ਅਰੇ ਇਹ ਦੁੱਖ ਵੀ ਦਿੰਦੇ ਨੇ ਸੁੱਖ ਵੀ ਦਿੰਦੇ ਨੇ ਸੁੱਖ ਹੈ ਇਹ ਸਾਡੇ ਦਾ। ਥੋੜੇ ਦਿਨ ਪਹਿਲੇ ਪ੍ਰਾਹੁਣੇ ਆ ਗਏ ਘਰ ਠੀਕ ਹੈ, ਘਰ ਦੇ ਵਿੱਚ ਹੁਣ ਅੱਜ ਕੱਲ ਵੈਸੇ ਅੰਬਾਂ ਦਾ। ਜੇਵੇੈਂ ਰਾਤੀ ਚ ਜਿੰਨਾ ਕੁ ਦੁੱਧ ਪਿਆ ਤਾਂ ਮੈਂਗੋ ਸ਼ੇਕ ਬਣਾ ਕੇ ਪੀ ਲੈਂਦੇ ਆਾਂ ਠੀਕ ਹੈ, ਵੀ ਇਹ ਵੀ ਦੋ ਚਾਰ ਰੁਪੇਵਾ ਜ਼ਰੂਰ ਲੱਗ ਜਾਂਦੇ ਨੇ ਪਰ ਚੀਜ਼ੂਦੇ ਅੱਗੇ ਮਿਲ ਜਾਂਦੀ ਹੈ। ਕੋਈ ਤਾਂ ਸੁੱਖ ਵੀ ਐ। ਪਰ ਇਹ ਵੀ ਬੱਚਿਆਂ ਨੂੰ ਜ਼ਿਆਦਾ ਆਜਾਦੀਆਂ ਮਿਲ ਗੀਆਂ, ਹਰ ਟਾਈਮ ਬਾਹਰ ਮੂੰਹ ਮਾਰ ਦੀਆਂ ਹੋਏ ਜਿੰਨਾ ਵੀ ਬਨ ਕੇ ਰੱਖ ਲੋ ਯ ਫੋਨ ਤੇ ਘਰ ਆ ਚੋਮਿਨ ਘਰ ਆ ਗਏ ਖਾਈ ਜੋ ਬਹਿ ਕੇ।
ਉਹੀ ਤੇ। ਉਹੀ ਤੇ ਸਮਝਦੇ ਨੀ ਬੱਚੇ ਕਿ ਬਈ ਬਾਹਰ ਦਾ ਦੇਖੋ ਜੋ ਵੀ ਹੈ ਹੈ ਤੇ ਨੁਕਸਾਨ ਵਾਲਾ ਹੀ ਨਾ ਤੇਲ ਉਹੀ ਤੇਲ ਬਾਰ ਬਾਰ ਯੂਜ ਕਰਦੇ ਨੇ, ਉਹ ਬਾਰ ਬਾਰ ਵਰਤਦੇ ਨੇ ਹਨਾ। ਜਿੰਨੀ ਵਾਰ ਮਰਜ਼ੀ ਉਹ ਬਣਾਉਂਦੇ ਨੇ ਓਹੀ ਤੇਲ ਉਹੀ ਤੇਲ
ਉਹੀ ਚਟੋਰਾ ਪੰਤੀ ਹੈ, ਨਾ ਇਹਨਾਂ ਦੀ ਹੋਰ ਕੁਛ ਵੀ ਨ ਚਟੋਰਾ ਪੰਤੀ ਨੀ ਘਰ ਘਰ ਅਸੀਂ ਪੂਰੀ ਨੀ ਕਰ ਸਕਦੇ, ਇਹਨਾਂ ਦੀ ਚਟੋਰਾ ਪੰਤੀ ਕੁਛ ਮਰਜ਼ੀ ਬਣਾ ਲਈਏ।
ਹੋਰ ਉਸ ਦਿਨ ਮੈਂ ਕਿਹਾ ਮੈਂ ਕਿਹਾ ਘਰ ਬਣਾ ਦਿੰਦੀ ਆ ਬਰਸਾਤ ਦਾ ਮੌਸਮ ਹੈ ਮੈਂ ਪਕੋੜੇ ਤੁਹਾਡੇ ਬਾਹਰ ਬਣਾ ਦਿੰਦੀ ਆ।
ਹਾਂ ਨਾ ਅੱਜ ਬਾਰਿਸ਼ ਛੋਰੀ ਹੈ ਬਲਕਿ ਮੈਂ ਸੋਚਿਆ ਸੀਗਾ, ਮੈਂ ਕਿਹਾ ਚੱਲ ਅੱਜ ਸ਼ਾਮੀ ਨਾ ਸਾਰੇ ਇਕੱਠੇ ਹੋਵਾਂਗੇ ਤੇ ਪਕੌੜੇ ਤੱਲਾਂਗੀ। ਪਰ ਇਹ ਨਵਾਬ ਸਾਬ ਬਾਹਰੋਂ ਹੀ ਪਕੌੜਿਆਂ ਦਾ ਲਿਫਾਫਾ ਲੈ ਕੇ ਆਇਆ। ਵੀ ਮੈਂ ਕਿਹਾ ਬਾਹਰ ਤੂੰ ਸੌ ਰੁਪਏ ਦਾ ਇੰਨੇ ਕੁ ਲਿਆਇਆ ਆਹ। ਘਰ ਤੋਂ ਸੌ ਰੁਪਏ ਦੇ ਬਣਾ ਸਾਰਾ ਟੱਬਰ ਰੱਜ ਰਜ ਖਾਓ।
ਓਹੀ ਤੇ ਉਸ ਦਿਨ ਵੀ ਇਹ ਵੀ ਲੈ ਕੇ ਆਏ ਨੇ ਸਾਡੇ ਨਿੱਕੇ ਵੀ ਲੈ ਕੇ ਆਏ ਨੇ। ਪਨੀਰ ਦੇ ਪਕੌੜੇ ਲੈ ਕੇ ਆਇਆ ਮੈਂ ਕਿਹਾ ਕਿੰਨੇ ਲਿਆਇਆ ਕਹਿੰਦਾ ਪਾਈਆ ਉਹ ਪਾਈਆ ਚ ਚਾਰ ਪਕੌੜੇ ਚੜਦੇ ਨੇ ਮੈਂ ਕਿਹਾ ਇਹਨਾਂ ਤੂੰ ਪਾਈ ਆ ਪਨੀਰ ਲੈ ਕੇ ਆਉਂਦਾ ਮੈਂ ਰੱਜ ਕੇ ਤੈਨੂੰ ਪਨੀਰ ਦੇ ਪਕੌੜੇ ਖਵਾਂਦੀ ਘਰ
ਹਾਂ ਅਹੀ ਤਾਂ ਕਰਦੇ ਨੀ ਨਾ ਖਾਣੇ ਰੋਲਾ ਬਹਿ ਘਰ ਦੀ ਚੀਜ
ਹੋਰ ਘਰ ਦਾ ਬਲਕਿ ਤੁਸੀਂ ਸਾਫ਼ ਸੁਥਰਾ ਖਾਓ ਚਾਹ ਬਣੇ ਘਰ ਗਰਮ ਗਰਮ ਚਾਹ ਨਾਲ ਪਕੌੜੇ ਖਾਓ ਤੁਸੀਂ। ਮੈਂ ਤੇ ਇਹਨਾਂ ਨੂੰ ਨਾ ਬਲਕਿ ਮੈਂ ਤਾਂ ਉਹ ਮਾਈਕਰੋ ਜਿਹਾ ਰੱਖਿਆ ਹੋਇਆ, ਉਹਦੇ ਵਿੱਚ ਇਹਨਾਂ ਨੂੰ ਸਾਰੀ ਚੀਜ਼ਾਂ ਬਣਾ ਵੀ ਦਿੰਦੀ ਹਾਂ। ਕਿ ਚਲੋ ਤੁਸੀਂ ਜੋ ਖਾਣਾ ਖਾਓ ਵੀ ਘਰ ਖਾਓ ਪਰ ਨਹੀਂ ਮੰਨਦੇ ਕਿੱਧਰ ਨੇ।
ਮੁੱਦਾ ਤਾਂ ਹੋਈ ਹੈ ਨਾ ਘਰ ਦਾ ਨੀ ਖਾਣਾ ਇਹਨਾਂ ਨੇ।
ਹੂੰ ਫਿਰ ਜਦੋਂ ਕਹਿ ਦੋ ਤੇ ਮਾਵਾਂ ਨੂੰ ਤੁਹਾਨੂੰ ਪਤਾ ਨੀ ਬਾਹਰ ਇਹ ਮਿਲਦਾ ਬਾਹਰੋਂ ਟੇਸਟ ਹੁੰਦਾ ਹੈ ਇਹ ਟੇਸਟ ਹੁੰਦਾ ਹੈ ਟੇਸਟ ਦੇ ਚੱਕਰ ਚ ਜਦ ਫੇਰ ਪੇਟ ਫੜ ਕੇ ਬਹਿ ਜਾਂਦੇ ਹੋ ਤੁਸੀਂ।
ਉਹੀ ਤਾਂ ਹੁਣ ਮੈਂ ਇੰਨੀ ਵਧੀਆ ਮੈਗੀ ਬਣਾਈ ਸ਼ਾਮੀ ਮੈਂ ਕਿਹਾ ਚੱਲ ਪਕੌੜੇ ਬਾਹਰ ਲਿਆ ਮੈਗੀ ਮੂਗੀ ਮੈਂ ਬਣਾ ਦੇਣੀ ਹ ਵੈਜੀਟੇਬਲ ਵਗੈਰਾ ਸਬਜ਼ੀਆਂ ਸਾਰੀਆਂ ਹਰੀਆ ਪਾ ਕੇ ਮੈਗੀ ਬਣਾਈ। ਪਰ ਉਹ ਮੈਗੀ ਨੂੰ ਅਗਲਿਆ ਨੇ ਹੱਥ ਨੀ ਲਾਇਆ ਤੇ ਬਾਹਰ ਗੰਦੇ ਗੰਦੇ ਚੌਮੀਨ ਖਾਂਦੇ ਪਏ ਨੇ ਬੈਠੇ।
ਹੂੰ ਹੂੰ।
ਇਹਨਾਂ ਨੇ ਵੀ ਰਾਤੀ ਉਹ ਜਿਹੜੀ ਉਹ ਜਿਹੜੀ ਨਵੀਂ ਜਿ ਐਪ ਜੀ ਖੁੱਲੀ ਏ ਉਹਦੇ ਤੋਂ ਮੰਗਾਇਆ ਨੇ ਤੇ ਮੈਂ ਕਿਹਾ ਕੀ ਮੰਗਾਇਆ। ਕਹਿੰਦਾ ਇਹ ਨਾ ਜਿਹੜੇ ਸਪਰਿੰਗ ਰੋਲ ਚੱਲੇ ਨੇ ਇਹ ਨਾ ਕੇ ਐਫ ਸੀ ਵਾਲੇ ਚੱਲੇ ਨੇ। ਮੈਂ ਕਿਹਾ ਇਹ ਕੀ ਇਹਦੇ ਉੱਤੇ ਉਹ ਕੇ ਐਫ ਸੀ ਉਹ ਬ੍ਰੈਡ ਦਾ ਚੂਰਾ ਜਾ ਕਰਕੇ ਉਹੀ ਤਲਦੇ ਨੇ ਦੱਸ ਉਹ ਕੀ ਕੀ ਕੇ ਐਫ ਸੀ। ਹਾਂ ਮੈਂ ਕਿਹਾ ਤੂੰ ਮੈਨੂੰ ਦੱਸਦਾ ਮੈਂ ਤੈਨੂੰ ਘਰ ਬਣਾ ਦਿੰਦੀ ਉਹ ਵੱਡਾ ਏਅਰ ਫਰਾਇਰ ਰੱਖਿਆ ਏ ਮਾਈਕਰੋਵੇਵ ਰੱਖਿਆ ਏ। ਉਹਦੇ ਚ ਮੈਂ ਤੈਨੂੰ ਘਰ ਬਣਾ ਦਿੰਦੀ ਬਈ ਨਹੀਂ।
ਉਹੀ ਤਾਂ ਓਦਾਂ ਇਹਨਾਂ ਨੂੰ ਕਹਿ ਦੇਣਾ ਕਿ ਥੋੜੇ ਪੈਸੇ ਦੇ ਦੋ ਉਹ ਪੈੇਹੇ ਨੀ ਹੁੰਦੇ ਬਾਹਰ ਰੇਹੜੀਆਂ ਤੋਂ ਜਿੰਨਾ ਮਰਜੀ ਖਵਾ ਲਓ ਉਹ ਪੈਸੇ ਆ ਜਾਂਦੇ ਇਨਾਂ ਕੋਲ
ਕਿਹਾ ਪਰਸੋਂ ਕਿਹਾ ਤੇ ਮੈਂ ਕਿਹਾ ਜਾ ਆਦਾ ਹੋਇਆ ਨਾ ਸਬਜ਼ੀ ਲੈਂਦਾ ਆਈ। ਮੈਂ ਕਿਹਾ ਥੋੜ੍ਹੀ ਜਿਹੀ ਮਾੜੀ ਜਿਹੀ ਸਬਜ਼ੀ ਲੈ ਨਾ ਪੈਸੇ ਨੀ ਹੈਗੇ ਤੁਸੀਂ ਐਵੇਂ ਕਰਨਾ ਮੈਂ ਮੈਨੂੰ ਗੂਗਲ ਪੇ ਕਰ ਦੇਣਾ ਮੈਂ ਸਕੈਨਰ ਭੇਜ ਦਾਂਗਾ ਗੂਗਲ ਪੇ ਕਰ ਦੇਣਾ ਮੈਂ ਠੀਕ ਹੈ ਜੀ।
ਆਹ ਅੱਛਾ ਵੱਡੇ ਤੋਂ ਵੱਡਾ, ਬੱਚੇ ਤੋਂ ਬੱਚਾ, ਬੁੱਢੇ ਵੀ ਬਾਹਰ ਦੇ ਬੜੇ ਸ਼ੌਕੀਨ ਜੇ।
ਬਹੁਤ।
ਬੱਚਿਆਂ ਨਾਲ ਜ਼ਿਆਦਾ ਤੁਸੀਂ ਹੁਣ ਦੇਖੋ ਬਾਹਰ ਨਿਕਲੋ ਨਾ ਇਸ ਟਾਈਮ ਖੋਲ ਕੇ ਪੈਂਦੀ ਰੇੜੀ ਤੇ ਲਗਾ ਲਓ ਇੰਨੀ। ਇੱਕ ਕੁੜੀ ਹੋਏਗੀ, ਕਿਤੇ ਜਾ ਕੇ ਦਸ ਦਸ ਬੰ ਮੁੰਡੇ ਖੜੇ ਹੋਣਗੇ। ਉਹ ਚਡੋਰ ਬੰਦੇ ਸਾਰੀ ਅੱਜ ਕੱਲ ਬੰਦੇ, ਹੈਗੀ ਜਨਾਨੀਆਂ ਚ ਨਹੀ ਹੈਗੀ, ਜਰਾ ਵੀ ਹੁਣ ਐਨੀ ਪਰ ਮੁੰਡੇ ਬੰਦੇ ਬੁੱਢੇ ਤੇ ਸਭ ਰੇਹੜੀਆਂ ਤੇ ਖੜੇ,
ਬਿਲਕੁਲ, ਬਿਲਕੁਲ।
ਇਹਨਾਂ ਨੂੰ ਘਰ ਦੇ ਸ਼ੌਕ ਹੀ ਖਤਮ ਹੋ ਗਏ।
ਹੋਰ ਬਾਹਰ ਦਾ ਗੰਦ ਖਾਣ ਦੇ ਚੱਕਰ ਚ ਬਲਕਿ ਪਤਾ ਕੀ ਘਰ ਦਾ ਖਾਓ, ਤੁਸੀਂ ਸਾਫ ਸੁਥਰਾ ਖਾਓ ਤੇਲ ਵਧੀਆ ਵਰਤੋ। ਸਾਰੀ ਚੀਜ਼ ਵਧੀਆ ਹੁੰਦੀ ਘਰ ਦੇਖੋ, ਘਰ ਅਸੀਂ ਆਪਣੇ ਹਿਸਾਬ ਨਾਲ ਬਣਾਉਂਦੇ ਉਹ ਬਾਹਰ ਪਤਾ ਨੀ ਦੇਖੋ ਬਰਸਾਤ ਦਾ ਮੌਸਮ ਹੈ, ਪਤਾ ਨੀ ਕਿਵੇਂ ਦੇ ਹੱਥ ਲਾ ਰਹੇ ਨੇ। ਕਿਵੇਂ ਦਾ ਤੇਲ ਹੈਗਾ, ਕਿਵੇਂ ਦੇ ਮਸਾਲੇ ਓਧਰ ਹੀ ਉਹ ਹੱਥ ਧੋ ਰਹੇ ਨੇ ਬਰਸਾਤ ਵਿੱਚ ਓਧਰ ਹੀ ਸਾਰਾ ਕੁਛ ਹੋ ਰਿਹਾ। ਸਮਝ ਨਹੀ ਆਉਂਦੀ ਨਾ ਇਹਨਾਂ ਨੂੰ ਕੌਣ ਸਮਝਾਏ।
ਕੋਈ ਰੇਹੜੀ ਹੁੰਦੀ ਜਿਹਨਾਂ ਨੇ ਡਿਸਪੋਜਲ ਵਗੈਰਾ ਰੱਖੇ ਹੁੰਦੇ ਨੇ। ਉਹੀ ਸਟੀਲ ਦਾ ਗਲਾਸ ਹੋਏਗਾ, ਉਹੀ ਹਾਂ ਉਹੀ ਟੱਪ ਦੇ ਚ ਇੱਕ ਟੱਪ ਦੇ ਚ ਰਾਤ ਤੱਕ ਉਹੀ ਟੱਪ ਚ ਗਿੱਦਲ ਗਿੱਦਲ ਕਰਦੇ ਰਹਿਣਗੇ, ਗੰਦ ਪਾਉਂਦੇ ਰਹਿਣਗੇ। ਤੇ ਉਹੀ ਇਹਨਾਂ ਨੂੰ ਸਵਾਦ ਜ਼ਿਆਦਾ ਹੁੰਦਾ ਇਹਨਾਂ
ਤੇ ਜੇ ਜਿਹੜੇ ਖਾ ਰਹੇ ਨੇ ਠੀਕ ਹੈ, ਬਰਸਾਤ ਪੈ ਰਹੀ ਹੈ, ਸਿੱਲੇ ਸਿੱਲੇ ਗੋਲ ਗੱਪੇ ਵੀ ਤੁਸੀਂ ਘਰ ਖਾ ਲੋ।
ਘਰ ਨੀ ਖਾਣਾ, ਕਹਿੰਦਾ ਰਾਤੀ ਬਾਹਰ ਰੋਟੀ ਖਾ ਕੇ ਆਉਂਦੇ ਆ। ਕਹਿੰਦਾ ਬਾਹਰ ਉੱਥੇ ਮਿਲਦਾ। ਇਸ ਮੌਸਮ ਦੇ ਵਿੱਚ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਪਹਿਲੀ ਗੱਲ ਤਾਂ ਮੈਂ ਕਿਹਾ ਇਸ ਮੌਸਮ ਚ ਸਵਾਦ ਨਹੀ ਲੱਗਦਾ। ਦੂਜੀ ਗੱਲ ਮੈਂ ਕਿਹਾ ਸਰੋਂ ਦਾ ਸਾਗ ਇਸ ਮੌਸਮ ਸਰੋਂ ਹੈ ਹੀ ਨਹੀਂ, ਇਸ ਪਈ ਹੋਣੀ ਕੋਈ ਪੈਕਟਾਂ ਪੂਕਟਾਂ ਵਾਲਾ ਮਿਲੇ ਗਾ ਗੰਦਮੰਦ ਜਿਹਾ ਇਹ ਹੈਗਾ, ਮੌਸਮ ਸਾਗ ਦਾ। ਸਾਗ ਆਂਦਾ ਵਧੀਆ ਆਪਣਾ ਸੋਹਣਾ ਨਰਾਤਿਆਂ ਚ
ਗਏ ਸੀ ਪਰਸੋਂ ਰੋਟੀ ਖਾਣ ਗਏ ਸੀ। ਪਹਿਲੇ ਤਾਂ ਮੈਂ ਇਸ ਚੀਜ਼ ਚ ਰਾਜ਼ੀ ਨਹੀਂ ਆਂ, ਕਿ ਬਾਹਰ ਰੋਟੀ ਖਾਣ ਜਾਈਏ। ਫਿਰ ਵੀ ਮੈਂ ਕਿਹਾ ਚੱਲ ਇਹਨਾਂ ਦਾ ਜਨਮ ਦਿਨ ਸੀ ਮੈਂ ਕਿਹਾ ਚੱਲੋ। ਹਾਂ ਮੈਂ ਕਿਹਾ ਚਲੋ, ਜਨਮ ਦਿਨ ਸੀ ਚਲੋ। ਚੱਲਦੇ ਹਾਂ ਆਪਾਂ ਗਏ ਖਾਧਾ, ਨਾ ਉਹਦੇ ਸਵਾਦ ਪਨੀਰ ਮੰਗਵਾਇਆ ਪਨੀਰ ਮਿੱਠਾ, ਉਹ ਮਿਕਸ ਵੈਜ ਜਿਹੀ ਮੰਗਾਈ ਉਹ ਮਿੱਠ ਠੀਕ ਹੈਂ ਦਾਲ ਮਾੜੀ ਜੀ ਜਿਹੜੀ ਚੱਜ ਦੀ ਸੀ। ਉਸ ਤੋਂ ਬਾਅਦ ਕੀ ਹੋਇਆ, ਅਗਲੇ ਦਿਨ ਜੀ ਪੇਟ ਖ਼ਰਾਬ ਦੇਹ ਦਵਾਈਆਂ ਦਾ ਗੇੜਾ, ਦੇ ਵਾਸ਼ ਬਾਥਰੂਮ ਦਾ ਗੇੜਾ ਤੇ ਗੇੜਾ।
ਆਣਾ ਹੀ ਸੀ ਔਬਸਲੀ ਹੁੰਦੇ ਬਾਹਰ
ਨਹੀਂ ਤਾਂ ਸੋ ਡਿਆਂ ਨਾਲ ਭਰੀਆਂ ਸਬਜ਼ੀਆਂ ਹੁੰਦੀਆਂ ਮਿੰਟ ਦੇ ਵਿੱਚ ਅਗਲੇ ਤੁਹਾਨੂੰ ਸਬਜ਼ੀਆਂ ਬਣਾ ਕੇ। ਤਿਆਰ ਕਰਕੇ ਅੱਗੇ ਰੱਖਦੇ ਨੇ ਖਾਓ, ਤੇ ਬਣੀਆਂ ਤਾਂ ਉਹਨਾਂ ਦੀ ਕਿੰਨਾ ਕਿੰਨ ਦਿਨ ਦੀ ਫਰਜਿਰ ਚ ਲੱਗੀਆਂ ਹੁੰਦੀਆਂ, ਮੈਂ ਤਾਂ ਖੁਦ ਦੇਖਿਆ ਆਪਣੇ ਅੱਖਾਂ ਨਾਲ ਵੱਡੇ ਵੱਡੇ ਫਰਿਜਰਾਂ ਦੇ ਵਿੱਚ ਇਹਨਾਂ ਨੇ ਬਰਫ਼ ਜਮਾ ਰੱਖੀ ਹੁੰਦੀ ਹੈ ਦਾਲਾਂ ਦੀ ਤੇ ਜਦੋਂ ਕਿਸੇ ਮਰ ਲਿਆਣਾ ਗਾਹਕ ਨੇ ਤੇ ਇਹਨਾਂ ਨੇ ਉਹੀ ਦਾਲ-' ਤੋੜ ਕੇ ਨਾ ਉਹ ਫਰਾਈ ਪੈਨ ਚ ਪਾ ਕੇ, ਮੱਖਣ ਪਾ ਕੇ ਉਹਨੂੰ ਕਰ ਦੇਣੀ ਹੈ ਚਲੋ ਜੀ। ਪਾ ਲੀਸ਼ ਖਾਓ ਇਹਨੂੰ ਸੋਹਣੀ ਤਰ
ਸਹੀ ਗੱਲ ਹੈ, ਸਹੀ ਗੱਲ ਹੈ। ਪਰ ਇਹਨਾਂ ਨੂੰ ਕਿੱਥੇ ਸਮਝ ਆਉਂਦਾ ਹੈ, ਮੈਂ ਕਿਹਾ ਹੁਣ ਮੈਂ ਕਿਹਾ ਹੁਣ ਨਾ ਕਹਿੰਦੇ ਨਾ ਬਾਹਰ ਰੋਟੀ ਖਾਣ ਜਾਣਾ ਵੀ ਬਾਹਰ ਰੋਟੀ ਖਾਣ ਜਾਣ ਦਾ ਹਾਲ ਵੇਖ ਲਿਆ ਤੁਸੀਂ
ਪਰ ਕਈ ਵਾਰੀ ਸਾਡੇ ਵਰਗੇ ਕਹਿੰਦਾ ਹੈ, ਹਾਏ ਚਲ ਗਰਮੀ ਬਹੁਤ ਹੈ ਆਪਣੀ ਜਾਨ ਛੁਡਾਈ ਦੀ ਚਲੋ। ਕੀ ਕਰੀਏ ਇਹ ਵੀ ਤਾਂ ਹੈ ਨਾ।
ਸਹੀ ਗੱਲ ਆ
ਆਹੋ ਹੋਰ ਮੈਂ ਵੀ ਹੁਣ ਰ ਬਸ ਹੁਣ ਤਾਂ ਕੁਛ ਖਾਂਦੇ ਨੀ ਭਰਠਥਾ ਸ਼ੌਂਕ ਨਾਲ ਖਾ ਲੈਂਦੇ ਨੇ ਮੈਂ ਕਿਹਾ ਬੈਗਨ ਭੁੰਨਦੀ ਪਈ ਆ ਮੈਂ ਚਲ ਅੱਜ ਭਰ
ਅੱਛਾ ਅੱਛਾ ਮੈਂ ਵੀ ਇਹਨਾਂ ਦਾ ਸਾਰਿਆਂ ਦਾ ਪੇਟ ਖ਼ਰਾਬ ਸੀ ਦੁਪਹਿਰੇ ਖਿਚੜੀ ਬਣਾ ਲਈ ਸੀ ਹੁਣ ਮੈਂ ਕਿਹਾ ਪਲਾਓ ਬਣਾ ਲੈਂਦੀ ਹਾਂ
ਹਹ ਆਲੂ ਪਿਆਜ ਟਮਟਰ ਪਾ ਕੇ
ਹਾਂ ਹਾਂ ਹਾਂ ਆਲੂ ਪਿਆਜ ਟਮਾਟਰ ਸੋਇਬੀਨ ਪਾ ਕੇ
ਹਾਂ ਸਵਾਦ ਲੱਗਦੇ ਵੈ
ਮੈਂ ਕਿਹਾ ਚੱਲ ਪੁਲਾਓ ਬਣਾ ਲੈਂਦੇ ਆ ਦਹੀਂ ਨਾਲ ਖਾ ਲਾਂਗੇ ਸਵਾਦ ਲੱਗਣ ਦੇ ਆ ਕਿਉਂਕਿ ਹਲਕਾ ਜਿਹਾ ਥੋੜਾ ਜਿਹਾ ਖਾਣਾ ਸੀ ਮੈਂ ਕਿਹਾ ਹੀ ਖਾ ਲੈਂਦੇ ਹਾਂ
ਪਰ ਮੈਂ ਤਾਂ ਬੈਂਗਣ ਰੱਖੇ ਭੁੰਨਣੇ ਬਸ ਪਿਆਜ ਕੱਟਣ ਲੱਗੀ ਸੀਗੀ ਮੈਂ ਕਿਹਾ ਪਿਆਜ ਕੱਟਾ ਬਣਾਵਾਂ ਲਗਾਵਾਂ ਤੜਕਾ
ਮੈਂ ਕਿਹਾ ਤੁਹਾਡੇ ਨਾਲ ਗੱਲ ਕਰਾਂ ਦੇਖੋ ਮੌਸਮ ਦੇ ਬੁਰਾ ਹਾਲ ਕੀਤਾ ਸਵੇਰ ਦਾ ਮੀਂਹ ਇੰਨਾ ਪੈਂਦਾ
ਇਹ ਸਮੋਸਾ ਮੇਰੇ ਤਾਂ ਉ ਟਮਾਟਰ ਚਾਲੀ ਰੁਪਏ ਸੀ ਕਿਥ ਅੱਜ ਸੱਤਰ ਹੋਏ ਪਏ ਨੇ। ਮੌਸਮ ਕਰਕੇ ਜਰਾ ਜੀ ਬਾਰਿਸ਼ ਪੈਂਦੀ ਸਬਜ਼ੀ ਹਾਂ ਸੱਤਰ ਹੋਏ ਪਏ ਨੇ ਮੈਂ ਲਿਆਈ ਹੁਣ
ਮੈਂ ਤਾਂ ਗਈ ਨੀ ਮੈਂ ਤਾਂ ਮੁੱਕਣ ਵਾਲੇ ਮੈਂ ਟਮਾਟਰ ਕੱਲ ਜਾਵਾਂਗੀ ਦੇਖਦੀ ਆ ਮੰਡੀ
ਹਾਂ ਟਮਾਟਰਾਂ ਨੂੰ ਫੇਰ ਅੱਗ ਲੱਗ ਗਈ ਏ ਬਾਰਸ਼ਾਂ ਦੇ ਵਿੱਚ ਤਾਂ ਬਹੁਤ ਮਹਿੰਗੇ ਹੋ ਜਾਂਦੇ
ਪਿਆਜ ਲੈ ਕੇ ਕਈ ਸੀ ਨੱਬੇ ਚਾਲੀ ਰੁਪਏ ਕਿੱਲੋ
ਨਾ ਪਿਆਜ ਤਾਂ ਸਾਡੀ ਗਲੀ ਚੋਂ ਆਇਆ ਸੀਗਾ ਟਰਾਲਾ ਉਹ ਆਲੂ ਪਿਆਜਾਂਾ ਮੈਂ ਤਾਂ ਉਹਦੇ ਕੋਲ ਹੀ ਲੈ ਲੈਂਦੀ ਹੁੰਦੀ ਇਕੱਠੀ ਆਲੂ ਪਿਆਜ ਤੇ ਪਏ ਹੋਣ ਬਾਰਿਸ਼ਾਂ ਦੇ ਵਿੱਚ
ਹ ਚਲੋ ਠੀਕ ਹੈ ਫੇਰ ਮੈਂ ਕਰਦੀ ਆ ਮੈਂ ਨਾ ਰੋਟੀ ਰੋਟੀ ਦ ਇਹਨਾਂ ਨੂੰ ਠੀਕ ਹੈ ਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ।